ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹ
ਹੋਰ ਕੀ ਹਾਲ ਚਾਲ ਨੇ ਤੁਹਾਡੇ?
ਕੀ ਹਾਲ ਚਾਲ ਏ?
ਬਸ ਵਧੀਆ ਤੁਸੀਂ ਸੁਣਾਓ
ਬਸ ਮੈਂ ਤੇ ਅੱਜ ਦੁਪਿਹਰ ਦੀ ਸਬਜ਼ੀ ਤਿਆਰੀ ਕਰ ਰਹੀ ਸੀ ਹਾਂ ਹਾਂਜੀ।
ਮੈਂ ਤੇ ਫਰੀ ਹੋ ਕੇ ਬੈਠ ਗਈ ਹਾਂ ਸਬਜ਼ੀ ਵਗੈਰਾ ਬਣਾ ਲਈਏ ਰਾਈਸ ਬਣਾ ਲੈ ਨੇ
ਅੱਛਾ ਅੱਛਾ
ਰੋਟੀ ਜਲਦੀ ਚਲੀ ਜਾਂਦੀ ਨਾ ਫੈਕਟਰੀ।
ਅੱਛਾ ਅੱਛਾ ਤੁਸੀਂ ਪੁਲਾਵ ਬਣਾਇਆ
ਨਹੀਂ ਮੈਂ ਪੁੁਲਾਵ ਨਹੀਂ ਮੈਂ ਬੈਂਗਨ, ਆਲੂ ਤੇ ਚਾਵਲ ਬਣਾਏ ਨੇ।
ਅੱਛਾ ਅੱਛਾ ਨਹੀਂ ਵਧੀਆ। ਮੈਨ ਦੇ ਬਹੁਤ ਅੱਛੇ ਲੱਗਦੇ ਅੱਛਾ ਮੈਨੂੰ ਬੈਂਗਨ ਬਹੁਤ ਅੱਛੇ ਲੱਗਦੇ ਆ ਬਟ ਮੇਰੇ ਇੱਥੇ ਘਰ ਹਸਬੈਂਡ ਖਾਂਦੇ ਹੀ ਨਹੀਂ ਹੈ।
ਅੱਛਾ ਮੈਂ ਬਣਾਣੀ ਹਾਂ ਤਾਂ ਸਾਰੇ ਖੁਸ਼ ਹੋ ਕੇ ਖਾਂਦੇ ਨੇ। ਚ ਉਹ ਬੰਦੇ ਨਾ ਖੱਟੇ ਖੱਟੇ ਥੋੜ੍ਹੇ
ਹਾਂਜੀ ਹਾਂਜੀ।
ਉਹ ਆਮਚੂਰ ਪਾ ਦੋ ਨਾ ਵਿੱਚ ਜਾਂ ਥੋੜ੍ਹੀ ਜਿਹੀ ਦਹੀਂ ਪਾ ਦੋ। ਉਹ ਹੋਰ ਚਟਪਟੇ ਹੋ ਜਾਂਦੇ ਸਆਦ ਲੱਗਦੇ ਨੇ।
ਦਹੀਂ ਦੇ ਨਾਲ ਜਿਆਦਾ ਅੱਛਾ ਫਲੇਵਰ ਆਉਂਦਾ।
ਹਾਂਜੀ ਹਾਂਜੀ ਅੱਜ ਮੈਂ ਦਹੀਂ ਪਾਈ ਏ ਆਮਚੂਰ ਹੈ ਨਹੀਂ ਸੀ ਅਤੇ ਮੈਂ ਦਹੀਂ ਪਾ ਲਈ ਏ।
ਅੱਛਾ ਮੈਂ ਵੀ ਜਦੋਂ ਮੰਮੀ ਹਾਂਜੀ ਬੋਲੋ
ਮੈਂ ਵੀ ਨਾਸ਼ਤਾ ਬਣਾਉਣ ਲੱਗੀ ਹਾਂ ਤੇ ਬੱਚੇ ਕਹਿੰਦੇ ਮੰਮੀ ਐਸੀਂ ਦੇ ਦੋ ਤੇ ਦੁਪਹਿਰੇ ਬਣਾ ਲੈਣਾ। ਪਨੀਰ ਦੀ ਭੁਰਜੀ ਬਣਾ ਲੈਂਣਾ ਅਸੀਂ ਤਾਂ ਭਾਈ ਰੋਟੀ ਖਾ ਲਵਾਂਗੇ।
ਮੈਂ ਤੇ ਅਗਰ ਵੈਸੇ ਹੁਣ ਇੱਕ ਵੱਜ ਗਿਆ ਨਾ ਅਗਰ ਇੰਨੇ ਵਜੇ ਮੈਂ ਹ ਅਗਰ ਨਾਸ਼ਤਾ ਮੈਂ ਨਹੀਂ ਕਰਦੀ ਨਾ ਮੈਂ ਦੁਪਹਿਰ ਦੀ ਰੋਟੀ ਇੱਕ ਵਜੇ ਤਕ ਖਾ ਲੈਣੀ ਹਾਂ।
ਅੱਛਾ ਅੱਛਾ ਨਹੀਂ ਨਾਸ਼ਤਾ ਕਰਨਾ ਤਾਂ ਜ਼ਰੂਰੀ ਹੈ ਟਾਈਮ ਨਾਲ।
ਹਾਂ ਹਾਂ ਨਹੀਂ ਵੈਸੇ ਮੈਂ ਨਾਸ਼ਤਾ ਰੋਜ਼ ਕਰ ਲੈਣੀ ਹਾਂ। ਉਹ ਤੁਹਾਨੂੰ ਪਤਾ ਨਾ ਛੁੱਟੀਆਂ ਚੱਲ ਰੀਆਂ ਨੇ। ਬੱਚਿਆਂ ਦੇ ਛੁੱਟੀਆਂ ਦਾ ਇੰਨਾ ਕੰਮ ਮਿਲਿਆ ਹੋਇਆ ਸੀ ਉਹ ਬਸ ਲਾਸਟ ਟਾਈਮ ਤੇ ਹੀ ਆਉਂਦਾ ਕਰਨ ਨੂੰ।
ਹਾਂਜੀ।
ਫੇਰ ਮੈਂ ਰਾਤ ਦੇ ਢਾਈ ਵਜੇ ਤੱਕ ਕੰਮ ਕਰਦੀ ਰਹੀ। ਤੇ ਸਵੇਰੇ ਬਸ ਉੱਠੀ ਹਾਂ ਇਹਨਾਂ ਨੂੰ ਨਾਸ਼ਤਾ ਕਰਵਾਇਆ ਤੇ ਫਿਰ ਸੋ ਗਏ ਮੈਂ।
ਅੱਛਾ ਅੱਛਾ।
ਉੱਠਿਆ ਹੀ ਨਹੀਂ ਜਾ ਰਿਹਾ ਜੇ ਮੇਰੀ ਅੱਖਾਂ ਸਿਰ ਦਰਦ ਹੋਈ ਜਾਏ ਕੰਮ ਕਰ ਕਰਕੇ ਨਾ ਬੈਗ ਦਰਦ ਹੋਈ ਜਾਏ ਫਿਰ ਮੈਂ ਥੋੜੀ ਦੇਰ ਸੋ ਗਈ ਸੀ ਬਸ। ਫੇਰ ਉੱਠ ਕੇ ਬਸ ਚਾਹ ਦੇ ਨਾਲ ਇੱਕ ਬ੍ਰੈਡ ਹੀ ਖਾਇਆ ਹੋਰ ਕੁਛ ਨੀ।
ਨਹੀਂ ਸਿਹਤ ਜ਼ਰੂਰੀ ਹੈ ਬਈ ਨਾਸ਼ਤਾ ਕਰਨਾ ਜ਼ਰੂਰੀ ਹੈ ਚਾਹੇ ਬਾਕੀ ਕੰਮ ਬਾਅਦ ਵਿੱਚ। ਸਭ ਤੋਂ ਪਹਿਲੇ ਤਾਂ ਆਪਣਾ ਆਪਣਾ ਪਹਿਲੇ ਨਾਂ ਧੋ ਕੇ ਆਪਣਾ ਪਾਠ ਪੂਜਾ ਕਰੋ ਤੇ ਨਾਸ਼ਤਾ
ਹਾਂ ਹਾਂ ਨਹੀਂ ਸਹੀ ਕਹਿ ਰਹੇ ਹੋ ਪਾਠ ਪੂਜਾ ਤੇ ਮੈਨੂੰ। ਮੈਨੂੰ ਪਾਠ ਕੀਤੇ ਹੋਏ ਵੀ ਲਗਾਲੋ ਮਹੀਨਾ ਹੀ ਹੋ ਗਿਆ ਟਾਈਮ ਹੀ ਨਹੀਂੀ ਲੱਗ ਪਾਦਾ ਜਦੋਂ ਦੇ ਬੱਚੇ ਘਰ ਨੇ ਛੁੱਟੀ ਵਿਚ ਵੈਸੇ ਮਾਲਾ ਵਗੈਰਾ ਕਰ ਲੈਣੀ ਆ। ਬੈਠ ਕੇ ਜਿਵੇਂ ਕਦੀ ਗੁਰਦੁਆਰੇ ਚਲੀ ਗਏ ਉੱਧਰ ਕਰ ਲਿਆ ਵੈਸੇ ਐਵੇਂ ਪ੍ਰੋਪਰ ਗੁਟਕਾ ਸਾਹਿਬ ਲੈ ਕੇ ਪਾਠ ਹੋਈ ਨਹੀਂ ਪਾ ਰਿਹਾ ਮੇਰਾ।
ਨਾ ਨਾ ਪਤਾ ਕੀ ਕਰਿਓ ਅਗਰ ਤੁਸੀਂ ਬੈਠ ਕੇ ਪਾਠ ਨਹੀਂ ਕਰ ਸਕਦੇ ਨਾ ਤਾਂ ਇੱਕ ਤਰੀਕਾ ਹੋਰ ਹੈਗਾ ਤੁਸੀਂ ਕਿਚਨ ਚ ਲੱਗੇ ਹੋਓ ਨਾਸ਼ਤਾ ਬਣਾ ਰਹੇਓ ਮੋਬਾਈਲ 'ਚ ਚਲਾ ਲੋ ਯੂਟਿਊਬ ਚਲਾ ਲਓ ਪਾਠ ਸੁਣਦੇ ਰਹੋ ਕੰਨਾ 'ਚ ਪੈ ਰਿਹੇ ਆ ਬੱਚੇ ਦੇ ਕੰਨਾ 'ਚ ਪਏਗਾ।
ਹਾਂਜੀ ਹਾਂਜੀ।
ਮੇਰਾ ਤਾਂ ਸਾਰਾ ਦਿਨ ਰੂਟੀਨ ਇਹੀ ਹੋਈ ਹੈ ਪਾਠ ਮੈਂ ਚਲਾ ਦਾਂਗੀ ਜਪਜੀ ਸਾਹਿਬ ਦੇ ਚਲਾ ਦਾਗੀ ਨਿਤਨੇਮ ਚਲਾ ਲਾਂਗੀ ਮੋਬਾਇਲ ਤੇ ਚੱਲਦਾ ਰਹੇਗਾ ਹੁਣ ਟੀ ਵੀ ਚ ਵੀ ਨਹੀਂ ਚਲਾ ਸਕਦੇ ਅਸੀਂ।
ਹਾਂ ਟੀਵੀ ਚ ਤੇ ਬੱਚੇ ਨੂੰ ਆਪਣਾ ਦੇਖਣਾ ਨਾ।
ਨਹੀਂ ਨਹੀਂ ਸਵੇਰੇ ਸੁੱਤੇ ਹੁੰਦੇ ਨੇ ਬੱਚੇ ਨੀਂਦ ਖ਼ਰਾਬ ਹੋਏਗੀ ਚਲੋ ਬੱਚਿਆਂ ਦੀ ਤੇ ਸਵੇਰੇ ਬਸ ਮੋਬਾਈਲ 'ਚ ਆਪਣਾ ਚਲਉਦੇ ਰਹੋ ਰਸੋਈ 'ਚ ਕੰਮ ਕਰਦੇ ਰਹੋ ਸਫਾਈਆਂ ਕਰੋ। ਚਲਦੇ ਫਿਰਦੇ ਮੋਬਾਈਲ ਰ ਸੁਣਦੇ ਰਹੋ ਪਾਠ ਆ।
ਹਾਂ, ਨਹੀ ਐਵੀ ਸਹੀ ਐ, ਅੱਗੋਂ ਦੀ ਪਹਿਲੇ ਮੈਂ ਕਦੀ ਲਗਾ ਲੇਨੀ ਆ ਫੋਨ ਤੇ। ਬ ਅਹ, ਵਿੱਚ ਰਹਿ ਹੀ ਜਾਂਦੈ।
ਹਾਂਜੀ। ਧਿਆਨ ਹੋ ਜਾਂਦਾ ਨਾ, ਭੁੱਲ ਜਾਂਦਾ ਬੰਦਾ।
ਪਾਠ ਬੈਠਕੇ ਨੀ ਕਰਦੀ ਨਾ ਮੈਨੂੰ ਲੱਗਦਾ ਮੈਂ ਕੀਤਾ ਹੀ ਨਹੀਂ ਐ, ਐ ਚੱਲਦੇ-ਫਿਰਦੇ ਵਾਲਾ ਮੈਨੂੰ ਸਮਝ ਹੀ ਨਹੀਂ ਪੈਂਦਾ।
ਹਾਂਜੀ-ਹਾਂਜੀ, ਬਸ ਉਹ ਏ ਨਾ ਕੰਮ ਦਾ ਵੀ ਤੇ ਹੈ ਨਾ ਚਲੋ, ਭੁੱਲ ਜਾਂਦਾ ਬੰਦਾ। 'ਮੈਂ' ਵੀ ਹੁਣ ਟਾਈਮ ਮਿਲਦਾ ਤਾਂ ਬੈਠਕੇ ਕਰ ਲੈਂਨੀ ਹਾਂ ਸਵੇਰੇ, ਅਗਰ ਨਹੀਂ ਏ, ਇਹ ਤਾ 'ਮੈਂ' ਮੋਬਾਇਲ 'ਚ ਚਲਾਦੇ ਬ ਘਰ'ਚ ਪਾਠ ਲੱਗਣਾ ਜ਼ਰੂਰੀ ਏ।
ਹਾਂ-ਹਾਂ, ਨਹੀਂ ਉਹ ਤੇ ਹੁਣ ਸਾਡੀ ਮੰਮੀ ਹੈਗੀ ਆ ਨਾ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਡੇਲੀ ਸਾਡੇ ਘਰ ਲੱਗਣਾ ਹੀ ਲੱਗਣਾ ਮੰਮੀ ਕਰਦੇ ਵੀ ਹੈ ਨਾਲ ਦੇ ਨਾਲ। ਐਕਚੁਲੀ ਉਹਨਾਂ ਦਾ ਨਾ ਆਈਜ ਦਾ ਓਪਰੇਸ਼ਨ ਹੋਇਆ ਹੋਇਆ, ਤੇ ਮੰਮੀ ਉਹ ਗੁੱਟਕ ਪਗ ਪਾਂਦੇ, ਮੀਨਸ ਧਿਆਨ ਲਾਲਿਆ ਨਾ ਉਹ ਸਿਰ ਹੀ ਦਰਦ ਹੋਣ ਲਗ ਜਾਂਦਾ। ਉਹਨਾਂ ਨੂੰ ਵੈਸੇ ਕੰਠ ਹੈ, ਸੁਖ ਸੁਖਮਨੀ ਸਾਹਿਬ, ਪੰਜ ਬਾਣੀਆਂ ਸਭ ਕੁਝ ਕੰਠ ਹੈਗਾ। ਉਹ ਐਵੇਂ ਕਰ ਲੇਂਦੇ, ਅੱਧਾ ਜਪੁਜੀ ਸਾਹਿਬ ਬੋ
ਜਪੁ ਜੀ ਸਾਹਿਬ
ਜਾਨਾ ਓਹਨਾਂ ਦਾ।
ਹਾਂਜੀ, ਉਹ ਬਚਪਨ ਤੋਂ ਕਰਦੇ ਆਏ ਨਾ, ਮੂੰਹ ਤੇ ਚੜ ਜਾਂਦਾ ਪਾਠ।
ਹਾਂਜੀ, ਸਹੀ ਕਹਿ ਰਹੇ ਹੋ। ਹੁਣ ਮੈਨੂੰ ਜਪੁਜੀ ਸਾਹਿਬ ਵੀ ਆਂਦਾ ਬਟ ਐ 'ਮੈਂ' ਜਿਵੇਂ ਵਿੱਚ ਅਸ਼ਪਤੀ ਹੁੰਦੇ ਨਾ ਚੌਦਾਂ ਔਰ ਪੰਦਰਾਂ, ਉਹਦੇ'ਚ ਹਮੇਸ਼ਾ ਕਨਫਿਊਜ ਜਾਂਨੀ ਆਂ, ਕਿਹੜੀ ਆਈ
ਹਾਂਜੀ! 'ਮੈਂ' ਵੀ ਹੋ ਜਾਂਨੀ ਹਾੰ ਕਨਫਿਊਜ਼, ਪਰ ਮੈਂ ਗੁਟਕਾ ਜ਼ਰੂਰ ਲੈਂਨੀ ਆਂ, ਨਾਲ।
ਹਾਂ, ਨਹੀਂ, ਮੈਂ ਜ਼ਰੂਰ। ਮੈਂ ਜ਼ਰੂਰ, ਕਿਉਂਕਿ ਆਪਾਂ ਇੰਨੇ ਵੱਡੇ ਨੀ ਹੋ ਗਏ ਜਿਨਾਂ ਨੂੰ, ਅਹ ਯਾਦ ਹੋਜੇ ਅੱਛੀ ਤਰ੍ਹਾ।
ਨਾ, ਮੈਂ ਤਾਂ ਮੂੰਹ ਜਬਾਨੀ ਨਹੀਂ ਕਰ ਸਕਦੀ। ਗੁਟਕਾ ਹੋਏ ਤੇ ਕਰ ਸਕਦੀ ਹਾਂ, ਵੈਸੇ ਮਨੂ ਆਂਦਾ ਏ। ਪਰ ਬਾਈਚਾਂਸ ਡਰ ਵੀ ਲੱਗਦਾ, ਹਾਏ ਕੋਈ ਗਲਤੀ ਨਾ ਹੋਜੇ ਵਿੱਚੇ।
ਨਹੀਂ ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ, ਤੁਸੀ।
ਹੁਨ 'ਸੁਖਮਨੀ ਸਾਹਿਬ' ਦਾ ਪਾਠ ਹੈਗਾ। ਹੁੱਨ, ਅਗਰ ਟੀਵੀ 'ਚ ਚੱਲਿਆ ਹੋਇਆ ਨਾ, ਮੈਂ ਸਾਰਾ ਕਰਲਾਂਗੀ। ਮੂੰਹ ਜਬਾਨੀ। ਵੈਸੇ, ਨਹੀਂ ਕਰ ਸਕਦੀ।
ਹਾਂ ਨਹੀਂ, ਮੈਨੂੰ ਵੈਸੇ ਨੀ ਆਂਦ 'ਸੁੁਖਮਨੀ ਸਾਹਿਬ'। ਓਂਦੇ ਤੋਂ ਨਾ ਦਿਮਾਗ'ਚ ਇਹ ਹੈਗਾ, ਕਿ ਸੁਖਮਨੀ ਸਾਹਿਬ ਦਾ ਪਾਠ ਨਾ ਬੜਾ ਵੱਡਾ ਹੈਗਾ। ਐ ਆਪਾ ਕਰਨ ਬੈਠਾਂਗੇ ਨਾ, ਇਹਨੂੰ ਇੰਨਾ ਟਾਈਮ ਲੱਗਜੇਗਾ। ਪਰ, ਮੇਰੇ ਦਿਮਾਗ'ਚ ਓਹੀ ਵੜਿਆ ਹੋਇਆ, ਹੱਲੇ ਵੀ।
ਨਹੀਂ ਚਾਲੀ ਮਿੰਟ ਲੱਗਦੇ ਨੇ ਅਗਰ ਤੁਸੀਂ ਸ਼ੁਰੂਆਤ ਕਰੋਗੇ, ਤੁਸੀਂ ਹੁਣ ਤੋਂ ਸ਼ੁਰੂਆਤ ਕਰ ਸਕਦੇ ਹੋ, ਤੁਹਾਨੂੰ ਇੱਕ ਇੱਕ-ਡੇਢ ਘੰਟਾ ਲੱਗ ਸਕਦਾ।
ਅੱਛਾ। ਨਹੀਂ, ਮੈਂ ਨਾ ਦੇਖੋ ਦੀ, ਮੈਨੂੰ ਇਨਾ ਨਾ ਟਾਈਮ ਨੀ ਲੱਗਦਾ ਹੈਗਾ। ਮੈਂ ਜਿਵੇਂ, ਦਿਨ'ਚ ਕਦੀ ਦੋ ਕਰਲੀਆਂ। ਕਦੀ ਛੇ ਕਰਲੀਆ, ਯਾ ਚਾਰ ਕਰਲੀਆ ਮੀਨ ਜੋੜਾ, ਜੋੜੇ ਦੇ ਨਾਲ ਹੀ ਕਰਨੀਆਂ। ਕਦੀ ਇੱਕ ਸਿੰਗਲ ਨਹੀਂ ਕੀਤੀ, ਕਰ ਲੇਨੀ ਆਂ।
ਹੂੰ
ਹਾਂ
ਅਸੀ ਆਪ ਹੁਣ, ਪੂਰਾ-ਪੂਰਾ ਤੇ ਕਰ ਨਹੀਂ ਸਕਦੇ। ਨਹੀਂ ਸਾਰਾ ਤੇ ਮੈਂ ਵੀ ਹੁਣ ਦੇਖੋ, ਪਹਿਲੇ ਕਰਦੇ ਸੀ ਹੁਣ ਹਿੰਮਤ ਨੀ ਹੁੰਦੀ। ਹੁਣ ਏਜ਼ ਵੀ ਚਲੋ ਹੁੰਦੀ ਏ, ਥੱਕ ਜਾਂਨੇ ਹਾਂ ਘਰ ਦਾ ਕੰਮ ਕਰਕੇ, ਹੁਣ ਅੱਧਾ ਕਰ ਲਉ ਜਾਂ ਦਸ ਅਸਟਪਦੀਆ ਕਰ ਲਓ ਦੋ ਕਰ ਲਓ ਮੈਂ ਵੀ ਹੁਣ ਕਈ ਵਾਰੀ ਇਂਝ ਹੀ ਕਰ ਲਈ ਆ ਨਹੀਂ ਤਾਂ ਟੀ ਵੀ ਚ ਚਲਾ ਲਿਆ ਚੱਲਦੇ ਫਿਰਦੇ ਚਲੋ ਕੰਮ ਕਰਦੇ ਨਾ ਨਾਲ ਨਾਲ ਬੋਲਦਾ ਰਿਹਾ
ਹਾਂਜੀ ਹਾਂਜੀ ਇਹ ਸਗੋਂ ਸਭ ਤੋਂ ਸਹੀ ਗੱਲ ਹੈ ਮੈਂ ਅੱਗੋਂ ਦੀ ਐਵੇਂ ਹੀ ਕਰਾਂਗੀ ਨਾਲ ਸਿਰ ਤੇ ਪਟਕਾ ਪਾ ਲਿਆ ਨਾਲ ਦੇ ਨਾਲ ਪਾਠ ਸੁਣਦੇ ਰਹੋ
ਹਾਂਜੀ ਹਾਂਜੀ ਚਲੋ ਅਸੀਂ ਨਹੀਂ ਕਰ ਰਹੇ ਕੰਨਾਂ ਚ ਤੇ ਪੈ ਰਹੇ ਆ ਨਾ ਬੱਚਿਆਂ ਦੇ ਕੰਨਾਂ ਚ ਪੇਗਾ ਸੁੱਤੇ ਬੱਚਿਆਂ ਦੇ
ਹਾਂਜੀ ਹਾਂਜੀ,
ਹੋਰ ਸੁਣਾਓ ਗੁਰਦੁਆਰੇ ਵਗੈਰਾ ਜਾਂਦੇ ਹੋ
ਹਾਂਜੀ ਗੁਰਦੁਆਰੇ ਤੇ ਟਚਵੁੱਡ ਮੈਂ ਡੇਲੀ ਚਲੀ ਜਾਂਦੀ ਹਾਂ ਕਦੀ ਕਦੀ ਹੁੰਦਾ ਕਿ ਨਾ ਚ ਪਾ
ਹਮਮਮਮ
ਮੈਨੂੰ ਹੈ ਕਿ ਮੈਂ ਡੇਲੀ ਜਾਣਾ ਹੀ ਜਾਣਾ ਭਾਵੇਂ ਉਫਾਨ ਆਏ ਉਹਨਾਂ ਨੇ ਜਾਣਾ ਹੀ ਜਾਣਾ ਸਗੋਂ ਮੈਂ ਕਦੀ ਕਹਿਦਾਗੀ ਬਾਹਰ ਏਨੀ ਬਾਰਿਸ਼ ਹੋ ਰਹੀ ਹੈ। ਮੌਸਮ ਠੀਕ ਨਹੀਂ ਰਹਿਣ ਦਓ ਹਾਲੇ ਨਾ ਜਾਓ। ਰੁਕ ਕੇ ਚਲੀ ਜਾਣਾ ਫਿਰ ਕਹਿੰਦੇ ਓਨਾ ਜਲਦੀ ਸੋਨਾ ਵੀ ਹਉਦਾ ਉਹ ਦਸ ਸਾਢੇ ਦਸ ਤੇ ਸੋ ਜਾਂਦੇ ਹੈ ਉਹਨਾਂ ਨੂੰ ਹੁੰਦਾ ਉਹ ਕੰਮ ਤੌ ਆਏਂਗੇੇ ਥੋੜਾ ਪਾਣੀ ਵਗੈਰਾ ਪੀਏਗੇ ਮੈਂ ਉਹਨਾਂ ਨੂੰ ਰੋਟੀ ਖਿਲਾ ਦੇਣੀਆਂ ਸੀ ਸਾਢੇ ਅੱਠ ਨੌ ਵਜੇ ਤੱਕ ਫਿਰ ਉਹਨਾਂ ਨੇ ਗੁਰਦੁਆਰੇ ਜਾਣਾ ਹੈ ਫਿਰ ਆਉਂਦੇ ਆ ਸਾਢੇ ਦਸ ਵਜੇ ਤੱਕ ਗੁਰਦੁਆਰੋ ਦੀ। ਆਏਂਗੇ ਸਿੱਧਾ ਉਪੱਰ ਰੂਮ ਚ ਤੇ ਸੋਜੇਗੇ।
ਅੱਛਾ! ਤੁਹਾਡੇ ਏਦਾਂ ਤੇ ਸ਼ੀਸ਼ ਧੰਨ ਗੁਰਦੁਆਰਾ ਬੰਗਲਾ ਸਾਹਿਬ ਰਕਾਬ ਗੰਜ ਨਾਨਕ ਸਾਰ ਕਿੰਨੇ ਗੁਰ ਦੁਆਰੇ ਨੇ ਹੀ ਹੀ ਹੀ
ਹਾਂਜੀ, ਹਾਂਜੀ ਅ ਇਹ ਅੱਜ ਹੀ ਸਵੇਰੇ ਗਏ ਹੋਏ ਸੀ। ਬੰਗਲਾ ਸਾਹਿਬ ਗਏ ਸੀ ਐਕਚੁੱਲੀ ਤੁਸੀਂ ਮੰਨੋਗੇ ਇੱਕ ਬੂੰਦ ਵੀ ਅੰਮ੍ਰਿਤ ਨ ਸੀ ਘਰ ਪਹਿਲੀ ਵਾਰ ਐਵੇਂ ਹੋਇਆ ਫਿਨਿਸ਼ ਹੋ ਗਿਆ ਸੀ ਸਾਰਾ ਕਿਉਂਕਿ ਸਵੇਰੇ ਸਾਰੇ ਬੱਚੇ ਪੀਂਦੇ ਹੈ। ਮੈਂ ਵੀ ਪੀਨੀ ਹਾਂ ਛਿੱਟੇ ਵਗੈਰਾ ਦੇਣੇ ਸ਼ਾਮ ਨੂੰ ਤੇ ਨਾ ਫਿਨਿਸ਼ ਹੋ ਗਿਆ ਸੀ ਮੈਂ ਕਿ ਅੱਜ ਤੁਸੀਂ ਜਾ ਕੇ ਲੈ ਕੇ ਆਓ। ਮੈਨੂੰ ਉਠਾ ਰਹੇ ਸੀ ਤੂੰ ਚੱਲ ਬਸਦੀ ਢਾਈ ਵੱਜ ਗਏ ਸਤੀਾਈੇ ਮੈਂ ਬੱਚਿਆਂ ਦਾ ਛੁੱਟੀਆਂ ਦਾ ਕੰਮ ਕਰਕੇ ਸੁੱਤੀ ਸੀ ਤੇ ਮੇਰਾ ਦਿਲ ਹੀ ਨਹੀਂ ਕੀਤਾ ਮੈਂ ਕਿ ਤੁਸੀਂ ਚਲੀ ਜਾਓ ਇਕੱਲੇ ਸਕੂਟੀ ਤੇ ਆਰਾਮ ਨਾਲ। ਤੇਰੇ ਨਾ ਜਾਓਗੇ ਤੇ ਮੈਂ ਤੇ ਫਿਰ ਕਹਾਂਗੀ ਗੱਡੀ ਲੈ ਕੇ ਚੱਲੋ ਕਿਉਂਕਿ ਪਿੱਛੇ ਬੈਠ ਬੈਠ ਕਹਿੰਦਾ ਮੇਰੀ ਪਿੱਠ ਦਰਦ ਹੋਣ ਲੱਗ ਜਾਂਦੀ ਹੈ ਸਕੂਟੀ
ਹਮਮਮ
ਦੂਰ ਪੈ ਜਾਣਾਂ ਨਾ ਹਾਂਜੀ ਦੂਰ ਤੇ ਹੈ ਹੀ ਆ ਮੀਨਸ ਲਗਾ ਲੋ ਵੀਹ ਪੱਚੀ ਮਿੰਟ ਤੇ ਲੱਗਦੇ ਹੀ ਲੱਗਦੇ ਹੈ
ਅੱਛਾ! ਮੇਰੀ ਸਿਸਟਰ ਸਰਹਿੰਦੀ ਹੈ ਨਾ ਦੋਨੋਂ
ਹਾਂਜੀ
ਤੇ ਛੋਟੀ ਹੈਗੀ ਹੈ ਉਹ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਦਸ ਪੰਦਰਾਂ ਮਿੰਟ ਟੀ ਲੱਗਦੇ ਨੇ ਸ਼ੀਸ਼ ਸ਼ੀਸ਼ਗੰਜ ਗੁਰਦੁਆਰਾ ਵੀ ਕੋਲ ਪੈਂਦਾ ਉਹਨਾ ਦੇ ਮੈਂ ਕਿਹਾ ਤੁਹਾਡੀ ਤੇ ਮੌਜ ਤੁਸੀਂ ਤੇ ਰੋਜ਼ ਸ਼ੀਸ਼ਗੰਜ ਗੁਰਦੁਆਰੇ ਚਲੇ ਜਾਂਦੇ ਹੋ ਰਾਤੀ ਬਾਰਾਂ ਵਜੇ ਚਲੇ ਜਾਂਦੇ ਨੇ ਇੱਕ ਵਜੇ ਚ ਕਦੇੋ ਕਹਿੰਦੀ ਆ। ਸਾਰੇ ਦੁਨੀਆਂ ਹੀ ਦਿਨ ਚੜਿਆ ਹੋਇਆ ਉੱਧਰ ਤੇ
ਹਾਂਜੀ ਹਾਂਜੀ ਆਪਾਂ ਇੱਕ ਦੋ ਵਾਰ ਜਾਂਦੇ ਹਾਂ ਨਾ ਸੁਖਾਸਨ ਜਦੋਂ ਜਾਂਦਾ ਉਸ ਤੋਂ ਬਾਅਦ ਨਾ ਉਹ ਸੇਵਾ ਕਰਦੇ ਆ ਬਹੁਤ ਜ਼ਿਆਦਾ ਉਹ ਚਾਰ ਵਜੇ ਤੱਕ ਸੇਵਾ ਚੱਲਦੀ ਰਹੇਗੀ। ਕੋਈ ਜਿਵੇਂ ਫੁੱਲ ਹੁੰਦੇ ਆ, ਨਾ ਬਾਬਾ ਜੀ ਉੱਤੇ ਸਿੱਟਦੇ ਨੇ। ਉਹਦੀ ਸੇਵਾ ਕਰ ਰਿਹਾ ਹੁੰਦਾ, ਕੋਈ ਉੱਥੇ ਜੋ ਬਾਬਾ ਜੀ ਦੇ ਉਹ ਪੂਰਾ ਸਰਾਉਂਡ ਜਿਹੜੇ ਗ੍ਰਿਲ ਲੱਗੇ ਹੁੰਦੇ ਨੇ, ਉਹ ਕਲੀਨ ਕਰ ਰਹੇ ਨੇ, ਮੈਟ ਕਰ ਰਹੇ ਨੇ। ਸਾਰੀ ਸੇਵਾ ਹੋ ਰਹੀ ਹੁੰਦੀ ਐ। ਤੁਸੀਂ ਵੀ ਜਾਓਗੇ ਨਾ ਕਦੇ ਤੁਹਾਨੂੰ ਲੱਗੇਗਾ, ਉੱਥੇ ਦਿਨ ਚੜਿਆ ਹੋਇਆ। ਰਾਤ ਲੱਗੇਗੀ ਨੀ, ਬੰਗਲਾ ਸਾਹਿਬ ਵੀ ਸੇਮ ਬਹੁਤ ਸੰਗਤ ਆਈ ਹੁੰਦੀ ਐ।
ਮੈਂ ਚੱਲੀ ਗਈ ਸੀ ਦਿੱਲੀ ਗਈ ਸੀ ਪਿਛਲੇ ਸਾਲ, ਤੇ ਨਾ ਮੈਂ ਇੱਕ ਸੂਟ ਲੈਂਨੇ ਸੀ। ਤੇ ਸ਼ੀਸ਼ ਗੰਜ ਗੁਰਦੁਆਰੇ ਤੋਂ ਸੂਟ ਲਿੱਤੇ, ਤੇ ਟਾਈਮ ਦੇਖਿਆ ਤੇ ਰਾਤੀ ਦੇ ਗਿਆਰਾਂ ਵੱਜ ਗਏ। ਮੈਂ ਕਿਹਾ ਹੁਣ ਕੀ ਕਰੀਏ ਘਰ ਜਾਈਏ ਕੀ ਕਰੀਏ, ਅਸੀਂ ਤਾਂ ਸ਼ੀਸ਼ਗੰਜ ਗੁਰਦੁਆਰੇ ਚਲੇ ਗਏ, ਕਰਦੇ-ਕਰਦੇ ਸਾਨੂੰ ਇੱਕ ਇੱਕ ਡੇਢ ਵੱਜ ਗਿਆ।
ਅੱਛਾ।
ਮੈਂ ਕਿਹਾ ਸਿੰਪੀ ਇੱਥੇ ਤਾਂ ਦਿਨ ਨੀ ਚੜਿਆ, ਮੈਂ ਕਿਹਾ ਉੱਥੇ ਤਾਂ ਅਸੀਂ ਜਗ੍ਹਾ ਦੀ ਨਿਕਲਦੇ ਹੀ ਨਈ, ਬਹੁਤ ਘੱਟ ਜਾਂਨੇ ਆਂ, ਕਹਿੰਦੇ ਅਸੀਂ ਤੇ ਸਾਡਾ ਟਾਈਮ ਇਹੀ ਆ।
ਇਹ ਜਾਂਦੇ ਹੀ ਜਾਂਦੇ ਨੇ।
ਹੂੰ,
ਰਾਤ-ਰਾਤ ਨੂੰ ਚਲੀ ਜਾਂਦੇ ਨਾ। ਸਵੇਰੇ ਆ ਜਾਣੇ, ਕਿਉਂਕਿ ਪਤਾ ਨੈਕਸਟ ਡੇਜ਼ ਹੁੰਦੇ ਆ, ਫਿਰ ਆਰਾਮ ਨਾਲ ਉੱਠ ਜਾਂਦੇ ਆ ਆਪਣੇ ਘਰ।
ਹੂੰ-ਹੂੰ-ਹੂੰ।
ਮੈਂ ਕਦੀ
ਚਲੋ ਠੀਕ ਐ, ਹਾਂਜੀ ਫਿਰ ਕਰ ਦਿਓ, ਓਕੇ ਜੀ ਸਸ ਰੀ ਕਾਲ।